ਹੈਲੋ।
ਸਾਸ਼੍ਰੀ ਕਾਲ ਵੀਰ।
ਸਾਸ਼੍ਰੀ ਕਾਲ ਦੀਦੀ, ਕੀ ਹਾਲ ਜੇ?
ਬਾੱਸ ਵਦੀਆ, ਵਦੀਆ। ਹੋਰ ਸੁਨਾਓ ਘਾੱਰ ਪਰਿਵਾਰ ਸਾਰੇ ਵਦੀਆ?
ਹਾਂਜੀ ਸਾੱਭ ਠੀਕ ਠਾਕ ਐ, ਮਹਾਰਾਜ ਦੀ ਕਿਰਪਾ। ਤੁਸੀ ਸੁਨਾਓ ਤੁਆਡਾ ਘਰ ਪਰਿਵਾਰ ਠੀਕ ਸਭ?
ਹਾਂਜੀ, ਸਾੱਭ ਵਦੀਆ, ਵਦੀਆ ਹੋਰ ਕੀ ਕਰ ਰੇ ਸੀ।
ਕੋਛ ਨੀ ਬੈਠੇ ਹੁਣੇ ਫਰੀ ਹੋਕੇ ਆਏ ਆਂ, ਥੋੜਾ ਜੇਆ ਦਮਾਗ ਚ ਪ੍ਰੈਸ਼ਰ ਜੇਆ ਪੇਆ ਸੀ ਬੱਚੇਆਂ ਕਾਰਕੇ। ਮੈਂ ਚਲੋ ਭੈਨ ਨੂੰ ਫੋਨ ਲਾ ਕੇ ਪੋਛ ਲੈਂਨੇ ਆ, ਕਿ ਸਾਡੀ ਭੈਣ ਕੀ ਸਲਾ ਦੇਂਦੀ ਐ।
ਓਨੀ ਕਯੋਂ ਨੀ ਵੀਰੇ, ਅੱਜ-ਕੱਲ ਐਂਜ ਈ ਬੱਚੇ ਨਾ ਬੋਹਤ ਜੈਦਾ ਫਾਸਟ ਫੂਡ ਖਾਨ ਲਾੱਗ ਗੇ ਹੈਗੇ ਨੇ।
ਹਾਂਜੀ, ਹਾਂਜੀ ਓਹੋਈ ਚੀਜ਼ ਤੋ ਮੈਂ ਖ਼ੁਦ ਪਰੇਸ਼ਾਨ ਹੋਗੇ ਐਂ। ਹੁਣ ਵੇਖੋ ਹਾਡੀ ਬੇਟੀ ਕੁ ਬਿਮਾਰ ਪਈ ਐ, ਹਾਲੇ ਤੱਕ ਗਰਮੀ ਏਕ ਤੇ ਉਤੋਂ, ਉਤੋਂ ਏਨਾਂ ਨੂੰ ਫਾਸਟ ਫੂਡ ਦਾ ਲੱਗਾ ਯਾ। ਮੈਂ ਓਨਾ ਨੂੰ ਕੈਂਦਾ ਰੈਂਨਾ ਕਿ ਬੇਟਾ ਏਹ ਚੰਗਾ ਚੀਜ਼ਾਂ ਨੀ ਹੁੰਦੀਆਂ ਆੜੀਆ ਪਰ ਏ ਹਟਦੇ ਕਿੱਥੋਂ ਆ‌ ਕੀ ਏ ਕਿ ਨੀ ਐ, ਤੇ ਏਕ ਦੋ ਕੀ ਦੱਸਿਆ ਤੁਆਨੂੰ ਹੁਨ ਕਿ ਕਰਗੀ ਓਨਾਂ ਓਦਾਂ ਓਨਾਂ ਦੇ ਖਾਣ ਪੀਣ ਦੇ ਉਤੇ ਐਨਾਂ ਨੂੰ ਚੰਗੀ ਚੀਜ਼ ਖੁਵਾਈਏ ਨਾ, ਉਤੋ ਚਾਰ ਪੈਹੇ ਗਲਤ ਗੰਦੀਆਂ ਚੀਜ਼ਾਂ ਖਾ ਕੇ ਆਪਣੇ ਉਤੇ ਲਵਾ ਲੈਂਦੇ ਆ।
ਬਿਲਕੁਲ ਜੀ ਬਿਲਕੁਲ, ਐਈ ਹਾਲ ਐ। ਸਾੱਭ ਦੇ ਘਾੱਰ ਵੀਰੇ ਐਹੀ ਹਾਲ ਹੈਗਾ ਆ। ਏਕ ਤੇ ਓ ਗਰਮੀ ਨਾਲ ਨਾ ਮਸਾਲੇ ਬੜੇ ਹੁੰਦੇ ਆ, ਤੇ ਸਾਨੂੰ ਮ ਮਸਾਲੇ ਗਰਮੀ ਚ ਪਚਦੇ ਨੀ ਐ। ਹੁਨ ਤੁਸੀ ਦੇਖ ਈ ਰੇ ਹੋਗੇ ਫਾਸਟ ਫੂਡ ਦੀ ਚਟਨੀ ਹੁੰਦੀ ਐ। ਕਿੰਨੀ ਮਿਰਚਾਂ ਆਲੀ ਹੁੰਦੀ ਹੈ, ਤੇ ਬੱਚਿਆਂ ਨੂੰ ਕਿੰਨੀ ਪਸੰਦ ਹੁੰਦੀ ਹੈ ਉਹ। ਤੇ ਉਹ ਸਾਡੇ ਅੰਦਰ ਜਾ ਕੇ ਨੁਕਸਾਨ ਕਰਦੀ ਹੈ, ਪੇਟ ਚ ਗਰਮੀ ਵਗੈਰਾ ਹੋ ਜਾਂਦੀ ਹੈ।
ਮੈਂ ਨਾ ਇੱਥੋਂ ਤੱਕ, ਆਪਣੇ ਬੱਚਿਆਂ ਨੂੰ ਕਿਹਾ ਹੈ ਕਿ, ਬੇਟਾ ਕਿ ਆਹ ਜਿਹੜੀਆਂ ਚੀਜ਼ਾਂ ਬਣਾਉਂਦੇ ਨਾ ਇਹ ਤਾਜ਼ੀਆਂ ਨੀ, ਹੁੰਦੀਆਂ, ਇਹਨਾਂ ਨੇ ਕੀ ਪਤਾ ਕਦੋਂ ਦੀਆਂ ਬਣਾ ਕੇ ਰੱਖੀਆਂ ਹੁੰਦੀਆਂ। ਅੱਜ ਜਿਹੜੀ ਬਣਾ ਕੇ ਇਹਨਾਂ ਨੇ ਵੇਚਣੀ ਆ, ਤੇ ਜਿਹੜੀਆਂ ਬਚ ਗਈਆਂ, ਉਹਨਾਂ ਨੇ ਇਹ ਥੋੜਾ ਕਿ ਉਹ ਸੁੱਟ ਦੇਣੀਆਂ। ਇਹਨਾਂ ਨੇ, ਬਾਅਦ ਚੋਂ ਕੱਲ ਉਹੀ ਵੇਚਣੀਆ, ਤੇ ਨਾਲੇ ਤੁਸੀਂ ਦੀਦੀ ਆਪੇ ਈ ਹਿਸਾਬ ਲਾਉ ਨਾ ਜਿੱਦਾਂ ਆਪਾਂ ਰੋਡ ਦੇ ਉੱਤੇ ਜਾਂਦੇ ਹਾਂ, ਰੇਹੜੀਆਂ ਦੇ ਉੱਤੇ ਗੰਦੇ ਉਹਨਾਂ ਨੇ ਕੱਪੜੇ ਪਾਏ ਹੁੰਦੇ ਆ। ਪਸੀਨੇ ਨਾਲ ਭਰੇ ਹੁੰਦੇ ਆ, ਸੜਿਆ ਹੋਇਆ ਤੇਲ ਪਿਆ ਹੁੰਦਾ ਵਾ। ਤੇ ਲਾਗੇ ਡਸਟਬਿਨ ਸੁੱਟਿਆ ਹੁੰਦਾ ਹੈ, ਉੱਥੇ ਰੋਡ ਦੇ ਉੱਤੇ ਤਾਂ ਗੰਦ ਮੰਦ ਸਾਰਾ ਘੱਟਾ, ਮਿੱਟੀ ਉਹਨਾਂ ਉਤੇ ਚੜ੍ਹਦਾ ਆ, ਤੇ ਪਰ ਲੋਕਾਂ ਦੇ ਭੀੜ ਲਾਈ ਹੁੰਦੀ ਹੈ ਉੱਥੇ ਵੇਖ ਦੇ ਬਾਜ ਬਾਵਜੂਦ ਵੀ, ਬਾਅਦ ਚੋਂ ਫਿਰ ਬਹਿੰਦੇ ਹਸਪਤਾਲਾਂ ਚ ਜਾ ਕੇ ਚੱਕਰ ਵਜਦੇ ਆ ਫਿਰ। ਪਰ ਇਹ ਚੀਜ਼ ਨੇ, ਇਹ ਚੀਜ਼ਾਂ ਨਾਲ ਅਸੀ ਸੋਚ ਦੇ ਆ, ਖਿੱਝਦੇ ਆ, ਇਹਨਾਂ ਨੂੰ ਕਰਦੇ, ਕਰਦੇ ਕੀ ਖਾਂਦੇ ਜੀ ਇੱਕ ਤੇ ਦੀਦੀ, ਬ ਬਣਦਾ ਮੈਦੇ ਨਾਲ
ਬਿਲਕੁਲ ਜੀ, ਬਿਲਕੁਲ
ਮੈਦਾ, ਅ- ਆਟਾ ਚਲੋ ਠੀਕ ਹੈ, ਜਿਹੜਾ ਕਣਕ ਹੁੰਦੀ, ਉਹ ਤਾਂ ਚਲੋ ਪਚ ਜਾਊਗੀ, ਵੱਧ ਤੋਂ ਦੋ ਘੰਟੇ ਲੈ ਲਊਗੀ, ਤਿੰਨ ਘੰਟੇ ਲੈ ਲਊਗੀ ਵੱਧ ਤੋਂ ਵੱਧ ਚਾਰ ਘੰਟੇ ਲੈ ਲਊਗੀ, ਪਚਨ ਵਾਸਤੇ, ਠੀਕ ਹੈ, ਮਗਰ ਆ ਮੈ ਦਾ, ਇਹ ਤੇ ਦਿਨਾਂ- ਦਿਨ, ਦਿਨਾਂ- ਦਿਨ, ਹਿਸਾਬ ਨਾਲ ਪਚਦੀ ਨਹੀ ਏ। ਅਗਰ ਨਾ ਪਚੇ ਤਾਂ, ਬਾਅਦ ਚ ਫਿਰ ਪੇਟ ਦੇ ਵਿੱਚ ਬਾਅਦ ਚ ਲੀਵਰ ਫੈਟੀ, ਲੀਵਰ ਦੀ ਪ੍ਰੋਬਲਮ ਆ ਜਾਂਦੀ ਆ। ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ, ਤੁਹਾਨੂੰ ਪਤਾ ਮੈਦਾ ਕਿੰਨਾ ਖਤਰਨਾਕ ਹੁੰਦਾ, ਤੇ ਸਾਡੇ-ਸਾਡੇ ਭਾਈ ਇਹ ਬੱਚੇ ਧਿਆਨ ਦੇਣ ਤੇ ਫੇਰ ਆ ਨਾ, ਉਹ ਤੋਂ ਸਭ ਤੋਂ ਵੱਡਾ, ਉਹਨਾਂ ਦਾ ਮਾਈਨਸ ਪੁਆਇੰਟ ਕੀ ਹੈਗਾ ਵਾ ਏਡੇ ਕਮੇ, ਅੱਜ ਕੱਲ੍ਹ ਇਹ ਬਈਆ- ਬੁਈਆਂ ਨੇ ਲਾਈਆਂ ਨਾ ਰੇਹੜੀਆਂ, ਸਾਡੇ ਪੰਜਾਬੀਆਂ ਨੇ ਦੁਕਾਨ ਖੋਲੀ ਹੋਊਗੀ ਰੇਹੜੀ ਲਾਈ ਹੋਊਗੀ ਨਾ, ਸਾਡੇ ਪੰਜਾਬੀ ਬੰਦੇ, ਪੰਜਾਬੀ ਕੋਲ ਨੀ ਜਾਣਗੇ ਖਾਣ ਵਾ ਜਿਹੜਾ, ਉਹ ਸਾਫ਼ ਸੁਥਰਾ ਦਿੰਦਾ ਹੋਊਗਾ। ਜਿਹੜੇ ਆ, ਬਾਕੀ ਦੂਜੇ ਆ ਕੇ ਬਾਹਰ ਦੇ ਆ ਕੇ ਬੈਠੇ ਹੋਣਗੇ ਨਾ, ਮੂੰਹ ਚ ਤਮਾਕੂ ਪਾਇਆ ਹੋਊਗਾ, ਉਹੀ ਗੰਦ ਦੇ ਵਿੱਚ ਦੇਈ ਜਾਣਗੇ, ਉੱਥੇ ਜਾ ਕੇ ਸਵਾਦ ਲੈਂਦੇ ਆ, ਮੈਂ ਅਜੇ ਕੱਲ ਪਰਸੋਂ ਪਰਸੋਂ ਮੈਂ ਬੇਟੇ ਨੂੰ ਲੈ ਕੇ ਗਿਆ, ਉਥੇ ਕਹਿੰਦਾ ਵੀ ਨਹੀਂ ਪਾਪਾ ਚਲੋ-ਚਲੋ, ਚਲੋ ਮੈਂ ਖਾਣਾ, ਖਾਣਾ, ਮੈਂ ਨਹੀਂ ਮਨਾ ਕਰਤਾ ਕਰਦਾ ਰਿਹਾ। ਮੈਨੂੰ ਆਪੇ ਚੋਇਸ ਲੇ ਕੇ ਗਿਆ, ਇੱਥੇ ਬੜੀ ਸੁਆਦ ਮਿਲਦੀ ਆ, ਪਤਾ ਨੀ ਕਿਹਦੇ ਨਾਲ ਜਾ ਕੇ ਖਾ ਕੇ ਆਇਆ, ਕੀ ਇਹਨੂੰ ਸਵਾਦ ਲੱਗ ਗਿਆ। ਮੈਨੂੰ ਲੈ ਗਿਆ ਪਰ, ਮੈਨੂੰ ਉਹਦੀ ਹਾਲਤ ਵੇਖ ਕੇ ਮੈਨੂੰ ਵੀ ਲੱਗਾ, ਮੈਂ ਸਾਡਾ ਮੁੰਡਾ ਪੈ ਗਿਆ ਹੁਣ ਬਿਮਾਰ ਤੇ ਆ ਗੁੜੀਆ ਵੀ ਨਾਲ ਆ ਗਈ, ਗੁੜੀਆਂ ਨੇ, ਮੁੰਡੇ ਦਾ ਤਾਂ ਚਲੋ ਠੀਕ ਹੈ, ਮੁੰਡੇ ਨੇ ਤਾਂ ਪਚਾ ਲਿਆ, ਮਗਰ ਸਾਡੀ ਗੁੜੀਆ ਪਚਾ ਨੀ ਪਾਈ। ਫਿਰ ਲੱਗਦੇ-ਲੱਗਦੇ ਹਸਪਤਾਲ ਲੈ ਕੇ ਗਿਆ, ਫਿਰ ਬਿਮਾਰ ਪੈ ਗਈ ਰਾਤੀ ਫੇਰ ਢਿੱਡ ਜ ਪੀੜ ਸ਼ੁਰੂ ਹੋ ਗਈ, ਅੱਧੀ ਰਾਤ ਉੱਠ ਕੇ ਡਾਕਟਰਾਂ ਕੋਲ ਲੈ ਕੇ ਜਾਉ। ਫਿਰ ਕਰੋ, ਫਿਰ ਡਾਕਟਰਾਂ ਨੇ ਹਾਰ ਕੇ ਉਹਨਾਂ ਨੂੰ ਹੁਣ ਥੋੜੀ ਵਾਰਨਿੰਗ ਦੇ ਕੇ ਭੇਜੀ ਹੈ। ਕਿ ਦੁਬਾਰਾ ਅਗਰ ਤੁਸੀਂ ਇਹ ਚੀਜ਼ ਕੀਤੀ, ਤੇ ਮੈਂ ਤੁਹਾਨੂੰ ਹੁਣ ਸੂਈਆਂ, ਇੰਜੈਕਸ਼ਨ ਲਾ ਦੇਣੇ ਆ, ਤੁਹਾਨੂੰ ਇੱਥੇ ਡਕ ਲੈਣਾ ਏ ਬਾਅਦ ਚੋਂ। ਹੁਣ ਥੋੜਾ, ਹੁਣ ਕਹਿੰਦੇ, ਨਹੀਂ ਅੱਗੇ ਤੋਂ ਪਾਪਾ ਅੱਗੇ ਤੋਂ ਖਾਣੇ ਪੀਣੇ ਇਹ ਵਾਲੀਆ ਚੀਜ਼ਾਂ, ਤੁਹਾਡੇ ਪੈਸੇ ਲੱਗਦੇ ਆ, ਤੇ ਸਾਨੂੰ ਵੀ ਨੁਕਸਾਨ ਹੁੰਦਾ ਹੈ ਚੀਜ਼ਾਂ ਤੋਂ।
ਹਾਂਜੀ-ਹਾਂਜੀ, ਉਹ ਤਾਂ ਹੈ ਹੀ ਆ।
ਹਾਂਜੀ, ਕੀ ਕਰੀਏ ਹੁਣ ਪਰ ਮੰਚੇ ਮੰਨਦੇ ਨੀ ਆ, ਹੁਣ ਇਹਨਾਂ ਨੂੰ ਘਰ ਦੀਆਂ ਰੋਟੀਆਂ ਕਿੱਥੇ ਪਚਦੀਆ। ਖਾਂਦੇ ਹੀ ਨੀ ਨਾ, ਗ਼ਲਤੀਆਂ ਸਾਡੀਆਂ ਵਾ ਖਾਂਦੇ ਨੀ ਬਿਲਕੁਲ ਵੀ, ਰੋਟੀ ਦਾ ਉਤੋਂ ਨਖਰੇ ਬੜੇ ਮੇਰਾ ਅੱਜ ਦਿਲ ਨੀ ਕਰਦਾ ਪਿਆ। ਅਗਰ ਠੀਕ ਆ ਭੁੱਖ ਲੱਗੀ ਹੈ, ਤੇ ਉਹਦੇ ਵਿੱਚ ਕੋਈ ਸਬਜ਼ੀ ਬਣਾ ਕੇ ਦਿੱਤੀ, ਮੇਰੀ ਮਨਪਸੰਦ ਦੀ ਸਬਜ਼ੀ ਨਹੀਂ ਗੀ, ਮੈਨੂੰ ਸਵਾਦ ਨੀ ਲੱਗੀ, ਬਹਾਨੇ ਇਨਾ ਕੋ ਇੰਨੇ ਹੈ ਨਾ। ਇੰਨੇ ਬਹਾਨੇ ਤੇ ਕਦੀ ਆਪਾਂ ਬਚਪਨ ਚ ਨਹੀਂ ਮਾਰੇ ਹੋਣਗੇ, ਮਾਰੇ ਹੋਣਗੇ ਸਾਡੇ ਮਾਂ ਪਿਓ ਨੇ ਸਾਨੂੰ ਕੁੱ ਕੁੱਟ- ਕੁੱਟ ਕੇ ਸਾਨੂੰ ਖਵਾਇਆ ਹੋਣਾ ਤੇ ਇਹਨਾਂ ਨੂੰ ਇਹਨਾਂ ਨੂੰ ਕੀ ਕਰੀਏ ਹੁਣ ਇਹਨਾਂ ਨੂੰ ਕੁੱਟ- ਮਾਰ ਵੀ ਨੀ ਕਰ ਸਕਦੇ, ਅੱਜ ਕੱਲ੍ਹ ਦੇ ਬੱਚੇ ਤੁਸੀਂ ਵੇਖੋ ਜਰਾ ਬੱਚੇ ਕਿਹੋ ਜਿਹੇ ਹੈ, ਇਹਨਾਂ ਨੂੰ ਅੱਖਾਂ ਕੱਢੀਏ, ਤੇ ਇਹਨਾਂ ਨੂੰ ਚੱਕਰ ਆ ਜਾਂਦੇ, ਤੇ ਜੇ ਇਹਨਾਂ ਨੂੰ ਹੱਥ ਲਾਈਏ ਤੇ ਇਹਨਾਂ ਦਾ ਹਾਲ ਕੀ ਹੋਣਾ ਇਹਨਾਂ ਨੇ ਤੇ ਬਾਦ ਚੋਂ ਸਾਨੂੰ ਅੰਦਰ ਕਰਾ ਦੇਣਾ ਬਾਦ ਚੋਂ ਇਸੇ ਕਰਕੇ, ਇਹਨਾਂ ਦੀਆਂ ਗੱਲਾਂ ਮੰਨਣੀਆਂ ਪੈਂਦੀਆਂ ਸਾਨੂੰ।
ਉਹ ਤਾਂ ਹੈ ਹੀ ਹੈ, ਸਾਡੇ ਮਾਂ ਪਿਓ ਸੀ ਨਾ, ਖਾਣੀ ਹੈ ਖਾਉ, ਨੀ ਖਾਣੀ ਜਾ ਕੇ ਸੌ ਜੋ। ਅਸੀਂ ਕੁੱਛ ਨੀ, ਲਿਆ ਕੇ ਦੇਣਾ ਬਾਹਰੋਂ।
ਹਾਂਜੀ, ਗੱਲ ਪਤਾ ਕੀ ਹੈ, ਦੀਦੀ ਇਹ ਨਾ ਸਾਡੀਆਂ ਆਪਣੀਆਂ ਗ਼ਲਤੀਆਂ ਆਪਾਂ ਬੱਚਿਆਂ ਨੂੰ ਨਾ, ਕੀ ਕਹਿੰਦੇ ਹੈ, ਆਪਾਂ ਆਪਣੇ ਲਾਡ ਪਿਆਰ ਚ ਪਾਲਿਆ, ਕਿ ਸਾਨੂੰ ਉਹ ਚੀਜ਼ਾਂ ਹੋਈਆਂ ਨੀ ਸਾਨੂੰ ਪਿਆਰ ਮਿਲਦਾ ਸੀ, ਪਰ ਸਾਨੂੰ ਕੁੱਟ ਵਾਲਾ ਪਿਆਰ ਮਿਲਦਾ ਸੀ ਤੇ ਉਹ ਸਾਨੂੰ ਉਹ ਸਿਖਾਂਦੇ ਸੀ, ਕਿ ਆਹ ਤੁਹਾਡੀ ਚੀਜ਼ ਤੁਹਾਨੂੰ ਖਾਣ ਨੀ ਕਰਕੇ ਗੀ ਇਸੇ ਕਰਕੇ ਆਪਾਂ ਤੰਦਰੁਸਤ ਹੈਗੇ ਹਾਲੇ ਵੀ ਤੱਕ। ਪਰ ਅੱਜ ਆਪਾਂ ਬੱਚਿਆਂ ਨੂੰ ਕੀ ਕਰਦੇ, ਕਿ ਨਹੀਂ ਯਾਰ ਆਪਾਂ ਬੜੀ ਕੁੱਟ ਖਾਧੀ ਆ, ਆਪਾਂ ਬੱਚਿਆਂ ਨੂੰ ਕੁੱਟਣਾ ਨਹੀਂ ਹੈ। ਤਾਂ ਆਪਾਂ ਬੱਚਿਆਂ ਨੂੰ ਹਰ ਚੀਜ਼ ਕਰਵਾਉਣੀ ਹੈ, ਪਰ ਉਹਨੂੰ ਕਰਦੇ- ਕਰਦੇ ਉਹ ਬਾਅਦ ਚ ਇਹੋ ਜਿਹੇ ਹੋ ਜਾਂਦੇ ਨਿਕੰਮੇ ਜੇ ਕਿ ਬਾਅਦ ਚੋਂ ਸਾਨੂੰ ਉਹ ਸਿਖਾਉਣ ਬਹਿ ਜਾਂਦੇ ਹੈ। ਤੁਸੀਂ ਕੀ ਕੀਤਾ ਜੇ, ਇਹ ਕੀ ਕੀਤਾ ਅੱਜ ਪਾਪਾ ਆ ਨੀ ਹੈ ਤੇ ਪਾਪਾ ਆ ਨੀ ਹੈ, ਤੇ ਇਹ ਨੀ ਹੈ। ਹੁਣ ਤੁਹਾਨੂੰ ਕੀ ਦੱਸੀਏ, ਪਾਪਾ ਨੇ ਔਰ ਮੰਮੀ ਨੇ ਕੀ ਕੁਛ ਨੀ ਸਹਿਣ ਕੀਤਾ। ਤੇ ਇਹਨਾਂ ਦਾ, ਆਹ ਫਾਸਟ ਫੂਡ ਆ ਦਿਨ ਨਿਕਲੀ ਜਾਂਦੇ ਆ ਵਾ, ਕਰਦੇ- ਕਰਦੇ ਕਹਿੰਦੇ ਰਹੀ ਦਾ ਕਿ ਪੁੱਤਾ ਆ ਸਰੀਰ ਤੁਹਾਨੂੰ ਤਾਕਤ ਨਹੀਂ ਦਿੰਦੀ ਪੀ। ਫੈਟ ਤੁਹਾਨੂੰ ਜਿਹੜੀ ਆਉਣੀ ਆ, ਜਿਹੜੀ ਘਰ ਦੀ ਚੀਜ਼ ਖਾਓਗੇ, ਉਹਦੀ ਤਾਕਤ ਤੁਹਾਨੂੰ ਤੇ, ਉਹ ਚੀਜ਼ ਤੁਹਾਨੂੰ ਤਾਕਤ ਦੇਣੀ ਹੈ। ਇਹਨਾਂ ਨੇ ਤੁਹਾਨੂੰ ਤਾਕਤ ਨੀ ਦੇਣੀ, ਪਰ ਸੁਣਨ ਤੇ ਤਾਂ ਹੈ ਨਾ।
ਆਹੀ ਮੈਂ ਕਹਿ ਰਹੀ ਸੀ, ਮੈਂ ਵੀ ਆਪਣੀ ਬੇਟੀ ਨੂੰ, ਮੈਂ ਬੇਟਾ ਰੈਸਟੋਰੈਂਟ ਚਲਾਂਦੀ ਆਪਣੀ ਰਸੋਈ ਵੱਖਰੀ ਹੁੰਦੀ ਹੈ, ਸਾਨੂੰ ਉਹ ਝਾਤੀ ਤੇ ਮਾਰਨ ਦਿੰਦੇ ਨੀ ਹੈਗੇ, ਕੀ ਬਣਾ ਰਿਹਾ, ਕੀ ਬਣਾ ਰਹੇ ਕੀ ਨੀ ਬਣਾ ਰਿਹਾ, ਤੇ ਮੇਰੀ ਇੱਕ ਫਰੈਂਡ ਲੱਗੀ ਸੀ ਰੈਸਟੋਰੈਂਟ ਦੇ ਵਿੱਚ ਤੇ ਉਹ ਮੈਨੂੰ ਦੱਸ ਰਹੀ ਸੀ, ਕਹਿੰਦੀ ਭੈਣ ਇੱਥੇ ਨਾ ਗਰੇਵੀ ਜਿਹੜੀ ਹੁੰਦੀ ਨਾ, ਪੰਜ -ਪੰਜ ਦਿ ਪਹਿਲੇਸਟੋਰ ਕਰ ਲੈਂਦੇ ਆ ਫਰਿੱਜ ਦੇ ਵਿੱਚ ਇਹਨਾਂ ਦੀ ਗਰੇਵੀਆਂ ਖਰਾਬ ਨੀ ਹੁੰਦੀਆਂ। ਇਹ ਜੋ ਵੀ ਆਉਂਦਾ, ਹੁਣ ਬਸ ਚਾਪਾਂ ਪਾਉਂਦੇ ਆ, ਗ੍ਰੇਵੀ ਪਾਉਂਦੇ ਤੇ ਦੇ ਦਿੰਦੇ ਆ।
ਇਹ ਨਾ ਤੁਹਾਨੂੰ ਮੈਂ ਦੱਸਦਾ ਨਾ, ਇੱਕ ਮੇਰਾ ਫਰੈਂਡ ਹੈਗਾ ਉਹ ਨਾ ਗ੍ਰੇਵੀ ਬਣਾਉਂਦਾ ਆੜਾ ਤੇ ਉਹ ਨਾ ਇੱਕ ਤੁਹਾਨੂੰ ਦੱਸਾਂ ਮੈਂ, ਉਹਨੇ ਮੈਨੂੰ ਇੱਕ ਆਈਡੀਆ ਦੱਸਿਆ ਸੀ, ਕਿ ਗ੍ਰੇਵੀ ਮੈਂ ਵੇਚਦਾ ਵਾਂ, ਮੈਂ ਕਿਹਾ ਗ੍ਰੇਵ ਵੇਚ ਦਾ ਮਤਲਬ ਕੀ ਹੁੰਦਾ? ਕਹਿੰਦਾ ਗਰੇਵੀ ਉਹ ਲੀ ਨੀ, ਗਰੇਵੀ ਜਿਹੜੀ ਤੁਸੀਂ ਆਪਾਂ ਤਰੀ ਵਾਲੀ ਖਾਂਦੇ ਜੇ ਕਹਿੰਦੇ ਆਪਾਂ ਗਰੇਵੀ ਵਾਲਾ ਮਸਾਲਾ ਬਣਾਉਂਦੇ ਹਾਂ, ਮੈਂ ਕਿਹਾ ਉਹਦਾ ਕੀ ਮਤਲਬ ਹੋਇਆ? ਕਹਿੰਦਾ, ਅਗਰ ਤੁਸੀਂ ਇੱਕ ਕਿੱਲੋ ਮੇਰੇ ਕੋਲ ਲੈ ਕੇ ਜਾਓਗੇ ਨਾ ਗਰੇਵੀ ਤੇ ਘੱਟੋ ਘੱਟ ਇੱਕ ਇੱਕ ਕਿੱਲੋ ਦੇ ਵਿੱਚ, ਤੁਸੀਂ ਸੌ ਕਿੱਲੋ ਸਬਜ਼ੀ ਬਣਾ ਸਕਦੇ ਹੋ, ਉਹਦੇ ਵਿੱਚ ਹੀ ਸੌ ਕਿਲੋ ਅਗਰ ਸਮਝ ਲਉ ਕਿ, ਤੁਸੀਂ ਨੋਨ ਵੈਜ ਬਣਾਇਆ ਨਾ ਤਾਂ ਸੌ ਕਿਲੋ ਮੀਟ ਦਾ ਤਰੀ ਬਣ ਜੂਗੀ, ਉਹਦੀ ਘੁੱਲ ਕੇ ਪੂਰੀ। ਹੀ ਹੁੰਦੀਆਂ, ਆਪਾਂ ਬਣਾ -ਬਣਾ ਕੇ ਰੱਖਦੇ ਹਾਂ, ਮੈਂ ਕਿਹਾ, ਉਹ ਬਣਾ ਕਿੰਨੇ -ਕਿੰਨੇ ਦਿਨ ਚੱਲਦੀ ਆ, ਕਹਿੰਦਾ ਆਪਾਂ ਤੇ ਬਣਾ ਕੇ ਸਾਨੂੰ ਜਿਹਦਾ ਔਡਰ ਆਉਂਦਾ, ਆਪਾਂ ਦੇ ਦਿੰਨੇ ਆ ਜਾਂ ਵੱਡੇ -ਵੱਡੇ ਹੋਟਲ ਵਾਲੇ ਰੈਸਟੋਰੈਂਟ ਵਾਲੇ ਸਾਡੇ ਕੋਲ ਲੈ ਜਾਂਦੇ ਆ। ਤੇ ਬਾਅਦ ਚ, ਉਹ ਕਿੰਨੇ ਦਿਨ ਸਟੋਰ ਕਰਦੇ ਆ, ਕਿੰਨੇ ਦਿਨ ਨਹੀਂ ਕਰਦੇ, ਉਹ ਨੀ ਕਹਿ ਸਕਦੇ ਆਪਾਂ, ਮੈਂ ਕਿਹਾ ਅਗਰ ਇਹਦੀ ਅਗਰ, ਇਹਦਾ ਨੁਕਸਾਨ ਕਦੋਂ ਤੱਕ ਹੈ, ਕਹਿੰਦਾ ਇਹ ਵੱਧ ਤੋਂ ਵੱਧ ਚਾਰ ਜਾਂ ਪੰਜ ਦਿਨ ਤੱਕ ਠੀਕ ਰਹਿੰਦੀ ਹੈ, ਮਗਰ ਉਸ ਤੋਂ ਬਾਅਦ ਅਗਰ ਇਹਨੂੰ ਖਾਈਏ ਆਪਾਂ ਬਣਾ ਕੇ ਤੇ ਸਾਡੇ ਵਾਸਤੇ, ਹਾਨੀਕਾਰਕ ਹੈਗਾ, ਕਿਉਂਕਿ ਉਹਦੇ ਵਿੱਚ ਕਿੰਨਾ ਉਸ ਚ ਸਬਜ਼ੀਆਂ ਪੱਕੀਆਂ, ਉਨੀਂ ਚੰਗੀ ਤਰ੍ਹਾਂ ਤੇ ਉਹ ਨੁਕਸਾਨ ਅਲੱਗ ਦਿੰਦੀ ਹੈ। ਤੇ, ਇਹੀ ਚੀਜ਼ਾਂ ਤਾਂ ਹੁਣ ਡਰ ਲੱਗਦਾ ਚੀਜ਼ਾਂ ਤੋਂ ਕਰਦੇ -ਕਰਦੇ ਕਿ, ਵੇਖੋ ਕਿ ਹੋਟਲ ਵਾਲੇ ਵੀ, ਦੇਖੋ ਕਿਹੋ ਜਿਹੇ ਆ, ਇਹੋ ਜਿਹੇ ਰੇਹੜੀਆਂ ਵਾਲੇ ਵੀ। ਕੀ, ਲੋਕਾਂ ਦੀ ਜਾਨ ਨਾਲ ਖੇਡਦੇ, ਸਿਰਫ ਆਪਣੇ ਨੂੰ ਕਮਾਈ ਕਰਕੇ।
ਬਿਲਕੁਲ ਜੀ, ਹਰ ਗਲੀ ਤੁਹਾਨੂੰ ਛੇ -ਛੇ, ਦੋ- ਦੋ ਫਾਸਟ ਫੂਡ ਵਾਲੀ ਦੁਕਾਨ ਮਿਲੇਗੀ ਹੀ ਮਿਲੇਗੀ। ਹਰ ਮੁਹੱਲੇ ਚ, ਕਮ ਸੇ ਕਮ ਮੇਰੇ ਅੰਦਾਜ਼ੇ ਨਾਲ ਦਸ ਪੰਦਰਾਂ ਦੁਕਾਨ ਤੇ ਹੋਣਗੀਆਂ, ਫਾਸਟ ਫੂਡ ਦੀਆਂ। ਆਹਮੋ-ਸਾਹਮਣੇ, ਭਾਵੇਂ ਚੱਲੇ ਤੇ, ਭਾਵੇਂ ਨਾ ਚੱਲੇ ਲੋਕੀ ਦੁਕਾਨ ਖੋਲ ਕੇ ਬੈਠੇ ਦੇ ਆ।
ਤੁਸੀਂ ਨਾ, ਇਹ ਕੰਮ ਤੁਸੀਂ ਨਾ ਕਦੀ ਨੋਟਿਸ ਕਰਨਾ ਵਾਲੀ ਚੀਜ਼ ਐ, ਅਗਰ ਤੁਹਾਡੇ ਇਸ ਸ਼ਹਿਰ ਦੇ ਵਿੱਚ ਕੋਈ ਮੇਨ ਰੋਡ ਹੋਵੇ, ਕਹਿੰਦੇ ਨਾ ਇੱਕ ਹਰ ਇੱਕ ਪਾਪੂਲਰ ਏਰੀਆ ਹੁੰਦਾ, ਕੋਈ ਨਾ ਕੋਈ ਮਸ਼ਹੂਰ ਏਰੀਆ ਹੁੰਦਾ ਵਾ, ਹਾਈ ਪਾ ਹਾਈ ਫਾਈ ਹੁੰਦਾ ਜਿੱਥੇ ਖਾਣ, ਔਰ ਚਲੋ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਿ ਉੱਥੇ ਖਾਣ- ਪੀਣ ਦੀ ਫਾਸਟ ਫੂਡ ਦੀਆਂ ਤੇ ਇੱਕ ਦਵਾਈਆਂ ਦੀ ਦੁਕਾਨ ਬੜੀ ਜਿਆਦਾ ਹੋਣ ਗਈਆਂ
ਹਾਂਜੀ,
ਇਹ ਚੀਜ਼ ਮੈਂ ਵੀ ਬੜੀ ਨੋਟਿਸ ਕੀਤੀ ਇਥੇ ਕਿ ਦਵਾਈਆਂ ਮੈਡੀਕਲ ਦੀ ਦੁਕਾਨਾਂ ਹੱਦੋ ਵੱਧ ਆ ਤੇ ਇੱਕ ਫਾਸਟ ਫੂਡ ਵਾਲੀ ਉਹ ਦੋਨੇ ਪਾਸੇ ਰਸ਼ ਵਾਧੂ ਹੁੰਦਾ। ਲੋਕ ਇੱਧਰੋਂ ਖਾਈ ਜਾਂਦੇ ਉੱਧਰੋਂ ਦਵਾਈਆਂ ਵੀ ਲਈ ਜਾਂਦੇ ਏ, ਕਿ ਇਥੋਂ ਚੰਗਾ ਕਿ ਉਹ ਖਾਓ ਹੀ ਨਾ। ਉਹ ਚੀਜ਼ ਨੂੰ ਵਧਾਵਾ ਦੇਵੇ ਨਾ ਕਿ ਤੁਹਾਡੇ ਸਰੀਰ ਨੂੰ ਨੁਕਸਾਨ ਦੇਵੇ, ਉਹ ਡਾਕਟਰ ਖੁਦ ਹੋ ਕੇ ਕਹਿੰਦੇ ਆ ਕਿ ਏ ਚੀਜ਼ ਦੀ ਜਿਹੜੀ ਫੈਟ ਦਿੰਦੀ ਆ ਕਹਿੰਦੇ ਕਿ ਆਪਾਂ ਚਾਈਨੀਜ਼ ਖਾ ਕੇ ਬਰਗਰ ਖਾ ਕੇ ਸਾਡਾ ਸਰੀਰ ਮੋਟਾ ਹੋ ਜਾਂਦਾ, ਸਾਨੂੰ ਫੈਟ ਮਿਲਦੀ ਆ, ਪਰ ਉਹ ਜਿਹੜੀ ਚਰਬੀ ਮਿਲਦੀ ਦੀ ਉਹ ਚਰਬੀ ਹੁੰਦੀ ਨੁਕਸਾਨਦਾਇਕ ਉਹ ਸਿੱਧੇ ਸਾਡੀ ਕਿਡ ਨੀ ਤੇ ਅਸਰ ਕਰਦੀ ਏ, ਤੇ ਸਾਡੇ ਹਾਰਟ ਦੇ ਪ੍ਰੋਬਲਮ ਕਰਦੀ ਏ, ਕਿਉਂਕਿ ਮੋਟਾਪਾ ਅਗਰ ਉਹਦਾ ਆਉਂਦਾ ਉਹ ਚਰਬੀ ਹੁੰਦੀ ਸਿਰਫ ਫਾਲਤੂ ਤਾਕਤ ਵਾਲੀ ਚਰਬੀ ਨਹੀਂ ਹੁੰਦੀ। ਫੇਰ ਉਹ ਨਾਲ ਕੀ ਹੁੰਦਾ ਅਗਬੜ ਖੱਬੜ ਇੱਧਰੋਂ ਢਿੱਡ ਵੱਧ ਗਿਆ ਇੱਧਰੋਂ ਇਹ ਵੱਧ ਗਿਆ ਉਹਦਾ ਕੀ ਫਾਇਦਾ ਹੋਇਆ ਢਿੱਡ ਵਧਾ ਕੇ। ਤੂੰ ਨੁਕਸਾਨ ਹੀ ਨਾ ਸਾਨੂੰ ਸਾਡਾ ਸਟੈਮੀਨਰ ਘੱਟ ਜਾਣਾ ਸਾਡੀ ਬਿਲਕੁ ਪਾਵਰ ਘੱਟ ਜਾਣੀ ਏ ਦਾਹ ਕਦਮ ਚੱਲਣਾ ਨੀ ਏ, ਦਾਹ ਕਦਮ ਚੱਲਣਾ ਨੀ ਏ ਤੇ ਸਾਡਾ ਸਾਹ ਦਿਲ ਦੀ ਧੜਕਣ ਇਹੋ ਜਿਹੀ ਵੱਧ ਜਾਣੀ ਏ ਕਿ ਜਿੱਦਾਂ ਕਿ ਆਪਾਂ ਦੋ ਕਿਲੋਮੀਟਰ ਭੱਜ ਕੇ ਆਏ ਆਂ।
ਚੰਗੀ ਗੱਲ ਏ, ਇਨਸਾਨ ਸਾਔ ਸਾਈ ਹੋ ਜਾਂਦਾ ਆ ਸਰੀਰ ਬਸ ਫੁੱਲਦਾ ਆ। ਅੰਦਰ ਤਾਕਤ ਨੀ ਹੁੰਦੀ ਏ, ਬਸ ਦਿਖਾਣ ਲਈ ਸਰੀਰ ਇਨਸਾਨ ਮੋਟਾ ਹੁੰਦਾ ਕਿ ਇਨਸਾਨ ਮੋਟਾ ਆ। ਉਹਨੂੰ ਕੋਈ ਹਲਕਾ ਧੱਕਾ ਵੀ ਦੇਗਾ ਨਾ ਉਹ ਪਿੱਛੇ ਜਾ ਕੇ ਡਿੱਗੇਗਾ।
ਹਾਂਜੀ, ਉਹ ਤਾਂ ਗੱਲ ਆਹ ਅਜ ਕੱਲ੍ਹ ਇਹ ਮੋਟਾਪਾ ਕੀ ਵਧੀਆ ਬੱਚੇ ਅੱਜ ਕੱਲ ਦੇ ਤੁਸੀਂ ਵੇਖਿਆ ਨਾ ਜਿਹੜੀ ਆ ਕਹਿੰਦੇ ਜੈਨਜੀ ਜੈਨਜੀ ਜਨਰੇਸ਼ਨ ਆਈ ਸਾਡੀ ਆੜੀ ਪਰ ਇਹ ਮੈਂ ਕਹਿੰਦਾ ਬਿਲਕੁਲ ਕਮਜ਼ੋਰ ਹੈਗੀ ਸਾਡੀ ਨਾ ਇਹਨਾਂ ਦਾ ਦਿਲ ਵੱਡਾ ਹੈਗਾ ਇਹਨਾਂ ਦਿਮਾਗ ਵੱਡਾ ਹੈਗਾ ਏ ਬਸ ਇਹਨਾਂ ਨੂੰ ਇੱਕ ਵਾਰੀ ਚੀਜ਼ ਜਿਹੜੀ ਪਸੰਦ ਆਗੀ ਸ ਆਪਾਂ ਇਹਨਾਂ ਦੇ ਦਿਮਾਗ ਚ ਬਹਿ ਗਈ ਕਿ ਆਪਾਂ ਫਾਸਟ ਫੂਡ ਆਪਾਂ ਖਾਣਾ ਵਾ ਘਰ ਦੀ ਰੋਟੀ ਨੀ ਖਾਣੀ ਇਹ ਜੋ ਵੀ ਏ ਇਹਨਾਂ ਨੇ ਉਹੀ ਕੰਮ ਕਰਨਾ ਆਪਾਂ ਜੋ ਮਰਜ਼ੀ ਜ਼ੋਰ ਲਾ ਲਈਏ ਇਹਨਾਂ ਨੇ ਸੁਧਰਨਾ ਨੀ ਇਹਨਾਂ ਨੇ।
ਹਾਂਜੀ ਹਾਂਜੀ ਇਹ ਤਾਂ ਹੈਈ ਆ।
ਔਰ ਫਾਇਦਾ ਕੀ ਵੀਹ ਪੰਜਾਹ ਰੁਪਏ ਦੀ ਚੀਜ਼ ਖਾ ਕੇ ਆ ਬਾਅਦ ਚ ਉਹਦੇ ਉੱਤੇ ਪੰਜ ਹਜ਼ਾਰ ਰੁਪਆ ਲਾਉਣਾ।
ਹਾਂਜੀ, ਬਿਲਕੁਲ ਬੱਚੇ ਲੇ ਜਾਂਦੇ ਆ ਬਜ਼ਾਰ ਲੈ ਕੇ ਜਾਣਾ ਨਾ ਮੈਂ ਤਾਂ ਮੋਮੋਸ ਹੀ ਖਾਣੇ ਆ। ਮੈਂ ਤੇ ਇਹੀ ਖਾਣਾ ਉੱਥੇ ਹੀ ਸੜਕ ਤੇ ਲੇਟ ਜਾਣਗੇ ਸਾਨੂੰ ਲੈ ਕੇ ਦੋ। ਜੇ ਮੂੰਹ ਸੁਜਾ ਲੈਣਗੇ, ਜਾਂ ਉੱਥੇ ਮਤਲਬ ਏਦਾਂ ਹੋ ਜਾਣਗੇ ਕਿ ਰੋਣ ਵਾਲੇ। ਹੁਣੇ ਰੋਏ ਤੇ ਹੁਣੇ ਰੋਏ ਤੇ ਹੁਣੇ ਰੋਹੇ
ਲੋਕਾਂ ਨੇ ਫੇਰ ਉਹਦਾ ਇੰਟਰਨੈਟ ਵੇਖੋ ਕਿਹੋ ਜਿਹਾ ਉਸ ਟਾਈਮ 'ਤੇ ਕੀ ਹੁੰਦਾ ਕੋਈ ਨਾ ਕੋਈ ਪਹਿਚਾਣ ਦਾ ਲੱਭ ਜਾਂਦਾ ਏ। ਫੇਰ ਉਹ ਆ ਕੇ ਸਾਨੂੰ ਸੁਨਾਦਾ ਕੀ ਗੱਲ ਯਾਰ ਤੂੰ ਬੱਚਿਆਂ ਨੂੰ ਇੱਦਾਂ ਕਰਦਾ ਕਿੱਦਾਂ ਨੀ ਕਰਦਾ, ਫਿਰ ਆਪਾਂ ਕੀ ਕਰਦੇ ਚੱਲ ਜਾਂ ਤੇ ਲੋਕ ਨੀ ਵਹਿੰਦੇ ਚੱਲ ਤੂੰ ਭਰਾ ਚੁੱਪ ਹੋਜਾ ਤੂੰ ਇਹ ਪਹਿਲਾਂ ਖਾਲਾ ਪਰ ਇਹ ਚੀਜ਼ ਆਪ ਆਪਾਂ ਹੀ ਵਧਾਓ ਕਰ ਦੇਨੇ ਹਾਂ, ਇਸ ਕਰਕੇ ਆਪਾਂ ਇਹ ਚੀਜ਼ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਅਗਰ ਹਟਾਈਏ ਨਾ ਤੇ ਬੱਚੇ ਸੁਣ ਲੈਣਗੇ ਅਗਰ ਆਪਾਂ ਸ਼ੁਰੂਆਤ ਚੋਂ ਆਪਾਂ ਹੀ ਉਹਨਾਂ ਨੂੰ ਖਵਾਵਾਂਗੇ ਤੇ ਫੇਰ ਬੱਚਿਆਂ ਨੇ ਤੇ ਦੀਦੀ ਕਰਨਾ ਹੀ ਕਰਨਾ ਮੈਂ ਤੇ ਇੰਨਾ ਪਰੇਸ਼ਾਨ ਹੋ ਗਿਆ ਹਾ ਨਾ ਹਾਰ ਕੇ ਮੈਂ ਡਾਕਟਰ ਕੋਲ ਧਮਕੀਆਂ ਲਵਾ ਕੇ ਲੈ ਆਇਆ ਇਹਨਾਂ ਨੂੰ। ਕਿਆ ਅੱਗੇ ਤੋਂ ਤੁਸੀਂ ਖਾਧਾ ਤੇ ਮੈਂ ਤੁਹਾਨੂੰ ਇੱਥੇ ਡੱਕ ਲੈਣਾ ਬਾਅਦ ਚ ਫਿਰ ਤੁਹਾਨੂੰ ਘਰ ਨੀ ਜਾਣ ਦੇਣਾ, ਹੁਣ ਓ ਕੱਲ ਦੇ ਡਰੇ ਹੋਏ ਉਹਨਾਂ ਨੇ ਮੂੰਹ ਇੱਕ ਦੀ ਜਬਾਨੀ ਕੱਢੀ ਕਿ ਆਪਾ ਬਾਹਰ ਖਾਣਾ। ਕੱਲ ਦੀ ਘਰ ਦੀਆਂ ਰੋਟੀਆਂ ਖਾਣ ਡੇ ਨੇ ਚੁੱਪ ਕਰ ਕੇ ਹੁਣ।
ਵਧਆ ਵਧੀਆ, ਅੱਛੀ ਗੱਲ ਹੈ, ਇਹੀ ਕਰਨਾ ਚਾਹੀਦਾ, ਫੇਰ ਬੱਚੇ ਨੂੰ ਡਰਾਵਾ ਹੀ ਦੋ ਜਿਹੇ ਬੱਚੇ ਨਹੀਂ ਮੰਨਦੇ, ਆਪਣੇ ਹਿਸਾਬ ਨਾਲ ਤੇ ਫੇਰ,
ਪਰ ਜ਼ਿਆਦਾ ਵੀ ਨਹੀਂ ਨਾ ਬੱਚਿਆਂ ਨੂੰ ਡਰਾ ਸਕਦੇ ਪਰ, ਉਹਨਾਂ ਨੂੰ ਇੱਕ ਚੀਜ਼ ਦੀ ਦਹਿਸ਼ਤ ਪੈ ਗਈ ਹੋਈ ਹੈ, ਕਿ ਹਾਂ ਹੁਣ ਪਾਪਾ ਨੇ ਸਾਨੂੰ, ਉੱਥੇ ਹਸਪਤਾਲ ਛੱਡ ਆਣਾ ਜਾ ਕੇ। ਤੇ ਡਾਕਟਰ ਨੇ ਘਰ ਆ ਕੇ ਸਾਨੂੰ ਲੈ ਹੀ ਜਾਣਾ, ਇੱਥੋਂ ਆ ਕੇ। ਚਲੋ ਠੀਕ ਐ, ਦੀਦੀ ਮੈਨੂੰ ਫੋਨ ਆਉਣ ਦਿਆ ਵਿੱਚ ਮੈਂ ਤੁਹਾਨੂੰ ਬਾਅਦ ਚ ਫੋਨ ਕਰਦਾ।
ਹਾਂਜੀ, ਓਕੇ ਜੀ ਓਕੇ, ਸਤਿ ਸ੍ਰੀ ਅਕਾਲ।